ਹਮ ਹਮ ਹੈਲ ਹਾਂਜੀ ਸ
ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੀ ਆਵਾਜ਼ ਆ ਰਹੀ ਤੁਹਾਨੂੰ ਹਾਂਜੀ ਹੋਰ ਸੁਣਾਓ ਕੀ ਕਰਦੇ ਪ ਘਰ ਪਰਿਵਾਰ ਸਭ ਵਧੀਆ ਤੁਹਾਡੇ ਹਾਂਜੀ ਹੋਰ ਦੱਸੋ ਕੀ ਕਰਦੇ ਪਏਓ
ਬਸ ਕੁਛ ਨੀ ਮੈਂ ਇਹ ਪੁੱਛ ਰਹੀ ਸੀ ਤੁਹਾਨੂੰ ਫੋਨ ਕੀਤਾ ਸੀ ਕਿ ਨਾ ਮੇਰਾ ਨਾ ਫੋਨ ਖ਼ਰਾਬ ਹੋਇਆ ਦਾ ਵੈ
ਓਕੇ ਜੀ
ਤੇ ਹੁਣ ਜ ਮੈਂ ਆਪਣਾ ਮੋਬਾਇਲ ਮਤਲਬ ਬੱਚੇ ਵੇਖਦੇ ਬੜਾ ਨਾ ਫੋਨ ਫੋਨ ਛੁੱਟੀਆਂ ਨੇ ਨਾ ਜਦੇ ਕਰਕੇ ਫੋਨ ਨਾ ਮੇਰਾ ਖ਼ਰਾਬ ਹੋ ਗਿਆ
ਹਾਂਜੀ ਹਾਂਜੀ
ਕਰਾਂ ਹੁਣ ਮੈਸੇ ਜਾ ਆਦਾ ਪਿਆ ਵ ਕਿ ਆਪ ਫੋਮੈਂ ਬਹੁਤ ਕਚਰਾ ਹੈ ਇਸੇ ਕੈਸੇ ਠੀਕ ਕਰੇ
ਅੱਛਾ
ਹ ਆਪ ਕੇ ਫੋਨ ਪਰ ਬਹੁਤ ਜ਼ਿਆਦਾ ਕਚਰਾ ਹੈ ਕਿਉਂਕਿ ਆਪ ਨੇ ਯ ਸੁਵਿਧਾ ਚਾਲੂ ਨਹੀਂ ਕੀ ਸਫ਼ਾਈ ਕਰਮ ਕਰਨ ਕੇ ਲ ਸੁਵਿਧਾ ਪਰ ਟੈਪ ਕਰੇ ਆਪ ਕ ਫੋਨ ਹਰ ਘੰਟੇ ਬਾਅਦ ਸਾਫ਼ ਕੀਤਾ ਜਾਏਗਾ
ਅੱਛਾ ਦੇਖੋ ਦੇਖੋ ਦੇਖੋ ਜਿਤਨੀ ਅਗਰ ਮੈਨੂੰ ਸਮਝ ਹੈਗੀ ਹੈ ਜੋ ਤੁਸੀਂ ਮੈਨੂੰ ਦੱਸ ਰਹੇ ਹੋ ਨਾ ਕਿ ਤੁਹਾਡੇ ਫੋਨ ਚ ਇਹ ਸਭ ਆ ਰਿਹਾ ਹੈ ਠੀਕ ਹੈ ਕਿ ਯਾਂ ਪਰ ਕਲਿਕ ਕਰੇ ਆਪ ਕੋ ਇਸਦਾ ਫਾਇਦਾ ਹੋਗਾ
ਹਾਂਜੀ ਕਿ ਲਿਖਿਆਦਾ ਕੀਪ ਕਲੀਨ ਆ
ਹਾਂ ਜਿੰਨਾ ਮੈਨੂੰ ਪਤਾ ਨਾ ਕਿ ਉਹਨੂੰ ਕਲਿੱਕ ਕਰਦੇ ਤੁਹਾਡੇ ਫੋਨ ਚ ਵਾਇਰਸ ਆ ਜਾਣਗੇ ਉਹ ਹੋ ਸਕਦਾ ਹੈ ਥਹਾੜੇ ਬੈਂਕ 'ਚ ਪੈਸੇ ਵੀ ਕੱਟੇ ਜਾਣ ਹਾਂਜੀ ਠੀਕ ਹੈ ਜੀ ਹਾਂਜੀ ਇਹ ਨਾ ਥਰਡ ਪਾਰਟੀ ਐਪਲੀਕੇਸ਼ਨ ਹੁੰਦੇ ਨੇ ਠੀਕ ਹੈ ਜੀ ਜੋ ਮਤਲਬ ਕਿ ਬੱਚਾ ਸ਼ਾਇਦ ਤੁਹਾਡੇ ਬੱਚੇ ਹੈਗੇ ਨੇ
ਹਾਂ ਦੋ ਬੱਚੇ ਨੇ ਮੇਰੇ
ਹਾਂਜੀ ਤੇ ਫਿਰ ਉਹਨਾਂ ਨੇ ਗ਼ਲਤੀ ਨਾਲ ਡਾਊਨਲੋਡ ਕਰ ਦਿੱਤਾ ਹੋਏਗਾ ਤੁਸੀਂ ਇੱਕ ਕੰਮ ਕਰੋ ਮਤਲਬ ਕਿ ਆਪਣੇ ਕਿਸੇ ਨੂੰ ਮਤਲਬ ਕਿ ਰਿਲੇਟਿਵਸ ਨੂੰ ਬੋਲ ਕੇ ਨਾ ਉਹ ਐਪਲੀਕੇਸ਼ਨ ਡਿਲੀਟ ਕਰਵਾ ਦੋ
ਨਹੀਂ ਉਹ ਤਾਂ ਮੈਂ ਆਪੇ ਕਰ ਲਾਂਗੇ
ਜੀ ਜੀ ਜੀ ਜੀ ਤੁਹਾਡੇ ਬੱਚੇ ਕੁਝ ਜ਼ਿਆਦਾ ਫੋਨ ਚਲਾਉਂਦੇ ਨੇ
ਉਹ ਬੜਾ ਕਸ਼ ਸਾਰਾ ਫੋਨ ਇਹਨਾਂ ਨੇ ਨਾਸ ਮਾਰ ਦਿੱਤਾ ਮੇਰਾ ਤਾਂ
ਅੱਛਾ
ਕੋਈ ਫੋਨ ਓਨ ਹੀ ਕਰਨੀ ਆ ਨਾਲ ਹੀ ਕੋਈ ਐਡ ਆ ਜਾਂਦੀ ਹੈ ਕਿ ਕੋਈ ਆ ਜਾਏਗੀ ਇਹ ਇੰਸਟਾਲ ਕਰਲੋ ਸਮਝ ਨੀ ਆਉਂਦਾ ਉਹ ਫੋਨ ਦਾ ਮੇਰਾ
ਹਾਂਜੀ ਨਹੀਂ ਨਹੀਂ ਇਹ ਤਾਂ ਦੇਖੋ ਨਹੀਂ ਦੇਖੋ ਇਹ ਤਾਂ ਬਹੁਤ ਜ਼ਿਆਦਾ ਨੁਕਸਾਨ ਤੁਸੀਂ ਚੁੱਕ ਮਤਲਬ ਕਿ ਚੁੱਕਣਾ ਪਏਗਾ ਤੁਹਾਨੂੰ ਇਹ ਬਹੁਤ ਜ਼ਿਆਦਾ ਹਾਰਮਫੁਲ ਹੁੰਦੇ ਨੇ ਐਪਲੀਕੇਸ਼ਨ ਜੋ ਕਿ ਇਹ ਕਹਿੰਦੇ ਨੇ ਕਿ ਫੋਨ ਨੂੰ ਕਲੀਨ ਕਰੋ ਬਟਨ ਦਬਾਓ ਤੇ ਸਕੈਨ ਹੋ ਜਾਏਗਾ ਨਹੀਂ ਇਹ ਨਾ ਮਤਲਬ ਕਿ ਐਪਲੀਕੇਸ਼ਨ ਨਾ ਚਾਈਨੀਜ਼ ਐਪਲੀਕੇ ਹੁੰਦੀ ਨੇ ਜੋ ਚਾਈਨਾ ਦੇ ਵਾਇਰਸ ਤੁਹਾਡੇ ਅੰਦਰ ਆ ਸਕਦੇ ਨੇ ਤੁਹਾਡੇ ਫੋਨ 'ਚ
ਨਹੀਂ ਹ ਮੈਂ ਡਿਲੀਟ ਕਰਤਾ ਵੀ ਆਇਆ ਸੀ ਮੇਰੇ ਫੋਨ ਵਿਚੋਂ ਮੰਡੀਰ ਕਰਤਾ ਉਹਨਾਂ ਨੇ ਟੋ ਕਰਤਾ ਨਿਰੂ ਮੈਂ ਬਾਹਰ ਬੰਦਦਾ ਮੇਰੀ ਹਾਂਜੀ ਹੋਰ ਸੁਣਾ ਮੈਂ ਉਹ ਸੋਚ ਰਹੀ ਸੀ ਕੀ ਕਰਾਂਣ ਫੋਨ ਦਾ ਜਦ ਉਹੂੰ ਫੋਨ ਓਨ ਕਰਨੀ ਆ ਪਹਿਲ ਤਾਂ ਓਨ ਕਰਦੇ ਕਰਦੇ ਦਸ ਮਿੰਟ ਲੱਗ ਜਾਂਦੇ ਨਾ ਓਨ ਕਰਨ ਨੂੰ ਫੋਨ ਆ
ਜੀ
ਤੇ ਇਹਨਾਂ ਨੇ ਨਾ ਮੇਰੇ ਫੋਨ ਦਾ ਕੀ ਕੀਤਾ ਤਾਂ ਵ ਜਿਹੜਾ ਉਹ ਗੈਲਰੀ ਚ ਸਮਾਨ ਨੀ ਹੁੰਦਾ ਅ ਮਤਲਬ ਉਹ ਸਮਾਨ
ਫੋਟੋਜ਼ ਅੱਛਾ ਅੱਛਾ ਮਤਲਬ ਕਿ ਜੋ ਤੁਹਾੜੀ ਗੈਲਰੀ ਦੇ ਜੋ ਆਈ ਹੈਗੇ ਨੇ ਉਹ ਕਾਫੀ ਵੱਡੇ ਹੋ ਗਏ ਨੇ ਹਾਂਜੀ ਹਾਂਜੀ ਵੈਸੇ ਆਸਾਨ ਹੈਗਾ ਜੀ ਜੀ
ਮਤਲਬ ਆਪਣਾ ਪੇਟ ਨੂੰ ਚਲਾਇਆ ਵੈਂ ਫੇਿਰ ਐਡ ਆ ਗਈ ਹੁਣ ਵਿੱਚੋਂ
ਜੀ ਜੀ ਨਹੀਂ ਨਹੀਂ ਇਹ ਤਾਂ ਦੇਖੋ ਬੜਾ ਹੀ ਖ਼ਤਰਨਾਕ ਹੁੰਦਾ ਤੁਸੀਂ ਇੱਕ ਕੰਮ ਕਰੋ ਦੇਖੋ ਅ ਵੈਸੇ ਮੈਂ ਕਾਫ਼ੀ ਮੈਨੂੰ ਵਧੀਆ ਜਾਣਕਾਰੀ ਹੈਗੀ ਫੋਨ ਤੇ ਪਰ ਦੇਖੋ ਸ਼ਾਇਦ ਤੁਸੀਂ ਪਤਾ ਨ ਕਿੱਥੇ ਰਹਿੰਦੇ ਹੋ ਕਿਹੜੇ ਸ਼ਹਿਰ ਚ ਰਹਿੰਦੇ ਹੋ ਤੁਸੀਂ ਇੱਕ ਕੰਮ ਕਰੋ ਮਾਰਕੀਟ ਚ ਜਾ ਕੇ ਨਾ ਕੋਈ ਮੋਬਾਇਲ ਵਾਲੇ ਨੂੰ ਵਿਖਾ ਖਾ ਦਿਓ ਜੀ
ਅੱਛਾ ਅੱਛਾ ਅੱਛਾ ਨਹੀਂ ਮੇਰਾ ਨਾ ਬ੍ਰਦਰ ਮੈਂ ਲੋਕ ਜਾਂਦੀ ਹ ਨਾ ਤੇ ਮੇਰਾ ਬ੍ਰਦਰ ਹੋਵੇ, ਉਹਨੂੰ ਸਗੋਂ ਵਿਖਾ ਕੇ ਆਉਂਦੀ ਹਾਂ, ਸ਼ਾਮੀ ਦੀ ਭੇਜਣੀ ਹ ਕਿਸੇ ਦੇ ਹੱਥ ਫੋਨ
ਓਕੇ -ਓਕੇ ਠੀਕ ਹੈ ਸਮਝ ਜੀ, ਹਾਂਜੀ ਜੀ ਜੀ।
ਮੈਂ ਸਗੋਂ ਪੇਟੀਐਮ ਚਲਾਇਆ ਵਾ, ਮੇਰੇ ਪੇਟੀਐਮ ਚ ਕੁਛ ਨਹੀਂ ਆਇਆ, ਜਿੰਨੇ ਪੈਸੇ ਨੇ ਉਨੇ ਪੈਸੇ ਪੇਦੇ ਨੇ ਮੇਰੇ ਫੋਨ ਚ ਆ
ਓਕੇ, ਸਮਝ ਗਿਆ। ਮਤਲਬ ਕਿ ਅਜੇ, ਓਬਾਇਰਸ ਮਤਲਬ ਕਿ ਅਜੇ ਮਤਲਬ ਕਿ ਫੋਨ ਠੀਕ ਹੈਗਾ ਤੁਹਾਡਾ ਅਜੇ ਮਤਲਬ ਕੀ ਕੋਈ ਕੋਈ, ਅਲਰਟ ਵੈਗੈਰਾ ਹਾਂਜੀ, ਜੀ, ਜੀ ਹਾਂਜੀ। ਹ ਜੀ ਮੈਨੂੰ ਤਾਂ ਇਸ ਬਾਰੇ ਚ ਮੈਨੂੰ ਕੁਛ ਨਹੀਂ ਪਤਾ ਜੇ ਜਾਣਕਾਰੀ ਨਹੀਂ ਹੈਗੀ ਬਿਲਕੁਲ ਵੀ।
ਫਿਰ ਮੇਰਾ ਫੋਨ ਚੱ ਐਡ ਆ ਗਈ, ਆਖਿਆ ਤਾਂ ਕਿਸੀ ਵੀ ਟਾਈਮ ਆ
ਜੀ। ਤੇ ਫਿਰ ਮੈਨੂੰ ਨਾ, ਜੀ ਮੈਨੂੰ ਨਾ ਇੱਕ ਗੱਲ ਪੁੱਛਣੀ ਸੀ ਤੁਹਾਡੇ ਤੋਂ ਮੈਂ ਪੁੱਛਣਾ ਸੀ ਕਿ, ਮੇਰਾ ਨਾ ਨੈਕਸਟ ਵੀਕ ਨਾ ਮੇਰਾ ਬਰਥਡੇ ਐਗਾ, ਅਗਲੇ ਹਫ਼ਤੇ ਮੇਰਾ ਜਨਮਦਿਨ ਐਗਾ।
ਅੱਛਾ।
ਅਤੇ ਫਿਰ ਮੈਂ, ਐ ਸੋਚ ਰਿਹਾ ਸੀ ਕਿ ਮੈਨੂੰ ਮਤਲਬ ਕਿ ਅ ਪੈਸੇ ਖ਼ਰਚ ਕਰਨੇ ਚਾਹੀਦੇ ਨੇ, ਜਨਮਦਿਨ ਵਾਲੇ ਦਿਨ ਜਾਂ ਫਿਰ ਮਤਲਬ, ਕਿ ਨੋਰਮਲੀ ਛੋਟਾ ਜਿਹਾ ਕੇਕ ਲੈ ਕੇ ਆ ਜਾਵਾਂ ਠੀਕ ਹੈ ਜੀ। ਮਤਲਬ -ਮਤਲਬ ਮੇਰਾ ਕਹਿਣ ਦਾ ਮਤਲਬ ਹੈ ਕਿ, ਜਨਮ ਦਿਨ ਵਾਲੇ ਦਿਨ ਮਤਲਬ ਕਿ ਸੈਲੀਬ੍ਰੇਟ ਕਰਨਾ ਚਾਹੀਦਾ, ਯਾ ਫਿਰ ਥੋੜਾ ਪੈਸਾ ਸੇਵਿੰਗ ਕਰਨੇ ਚਾਹੀਦਾ ਨੇ?
ਅੱਛ ਦੀ ਗੱਲ ਤੇ ਇਹ ਨਾ ਕਿ ਕੋਈ ਗੱਲ ਨੀ ਸਾਲ ਦੇਖੋ ਇਹ ਤੇ ਵੱਧਦੇ ਆਉਂਦਾ, ਕੋਈਕਾਰ ਵੀ ਲੋਕ ਇਹਦੇ ਨਾਲ ਜੋ ਵੀ ਨੀ ਹੋਏਗਾ, ਬ ਥੋੜ੍ਹਾ ਬਹੁਤ ਕਰ ਲਓ ਦੋ ਤਿੰਨ ਹਜ਼ਾਰ ਰੁਪਇਆ ਬਸ। ਚੂਰੀ ਵੀਹ ਵੀਹ ਹਜ਼ਾਰ ਖਰਚ ਕਰਨਾ ਵੈਂ
ਜੀ -ਜੀ ਤਾਂ ਮੇਰੇ ਦੋਸਤ ਵੀ ਬੜਾ ਤੰਗ ਕਰਦੇ ਪਏ ਨੇ, ਉਹ ਕਹਿੰਦੇ ਪਏ ਨੇ ਕਿ ਤੇਰਾ ਜਨਮਦਿਨ ਆ ਰਿਹਾ, ਤੇ ਮੈਨੂੰ ਉਹ ਮੈਂ ਸਾਨੂੰ ਪਾਰਟੀ ਦੇ ਦੇਖੋ ਉਹ ਨੂੰ ਪਾਰਟੀ ਦੇਣ ਚੱਕਰ ਚ ਮੇਰਾ ਪੰਜ ਤੋਂ ਛੇ ਹਜ਼ਾਰ ਰੁਪਏ ਲੱਗ ਜਾਣੇ ਨੇ। ਠੀਕ ਹੈ, ਜੀ ਠੀਕ ਹੈ ਪਾਰਟੀ ਹੋਲ ਪਾਰਟੀ ਹੋਲ ਬੁੱਕ ਕਰਨਾ ਦੋ ਤਿੰਨ ਚਾਰ ਹਜ਼ਾਰ ਰੁਪਏ ਦੋ ਹਜ਼ਾਰ ਰੁਪਏ ਦਾ ਫੂਡ ਆਏਗਾ, ਤੇ ਹੁਣ ਦੱਸੋ ਮੈਂ ਕੀ ਕਰਾਂ? ਕੀ ਸਲਾਹ ਦਿੰਦੇ ਮੈਨੂੰ।
ਅੱਛਾ, ਨਹੀਂ ਜਰੂਰੀ ਤਾਂ ਨਹੀਂ ਹੈ? ਹੁਣ ਇਸ ਜਗ੍ਹਾ ਤੇ ਲੈ ਕੇ ਜਾਓ ਨਾ ਪਹਿਲੇ ਹੀ ਆਪ ਤੁਸੀਂ ਜਾਣ ਕੇ ਕਿ ਇਨਾ ਪੈਸੇ ਲੱਗਣ ਨਾ, ਥੋੜੇ ਬਹੁਤ ਲੱਗਣ ਬਸ। ਜ਼ਿਆਦਾ ਵੀ ਨਾ ਲੱਗਾ, ਤੁਹਾਡਾ ਵੀ ਨਾ ਲੱਗਾ ਨਾ
ਜੀ ਦੇਖੋ ਦੇਖੋ ਦੋਸਤ ਵੀ ਹੈਗੇ ਨੇ, ਫੈਮਿਲੀ ਨੂੰ ਵੀ ਪਾਰਟੀ ਦੇਣੀ ਪਏਗੀ, ਤੇ ਫਿਰ ਮਤਲਬ ਕਿ ਹੁਣ ਮਤਲਬ ਕਿ ਪੈਸੇ ਵੀ ਠੀਕ ਹੈ ਜੀ ਥੋੜੇ ਘੱਟ ਹੀ ਹੈਗੇ ਨੇ ਜਿਆ ਨਈ ਹੈਗੇ ਠੀਕ ਹੈ ਜੀ, ਤੇ ਫਿਰ ਮਤਲਬ ਕਿ ਹੁਣ ਅਗਰ ਪਾਰਟੀ ਦੇਵਾਂ ਆਪਣੇ ਦੋਸਤਾਂ ਨੂੰ ਦੇਵਾਂ, ਜਾਂ ਫਿਰ ਫੈਮਿਲੀ ਨੂੰ ਦੇਵਾਂ।
ਦੋਸਤ ਰੋਜ਼ ਖਾਂਦੇ ਪਏਨੇ। ਦੋਸਤ ਰੋਜ਼ ਖਾਂਦੇ ਪਏਨੇ, ਸਗੋਂ ਫੈਮਿਲੀ ਨੂੰ ਟੈਮ ਦਿਓ। ਵਾਈਫ ਨੂੰ ਟੈਮ ਦਿਓ ਕਿਉਂਕਿ, ਇਹ ਨਾ ਕਿ ਵਾਈਫ ਫਿਰ ਗੁੱਸਾ ਕਰ ਲੈਂਦੀ ਏ, ਕਿ ਦੋਸਤ ਹਰ ਟੈਮ ਵੀ ਬੈਠੇ ਪਏ ਨੇ।
ਜੀ, ਸਹੀ ਕਹਿੰਦੇ। ਹੋ ਹਮ ਦੋਸਤ ਦੇ ਦੇਖੋ ਫੈਮਿਲੀ ਸਭ ਕੁਝ ਆਉਂਦੀ ਦੋਸਤ ਅੱਜ ਹੈਗੇ ਨੇ ਕੱਲ੍ਹ ਨੀ ਹੈਗੇ ਕਿਉਂ ਜੀ
ਹਾਂਜੀ ਹਾਂਜੀ
ਹਾਂਜੀ ਦੇਖੋ ਅੱਜ ਕੱਲ੍ਹ ਤਾਂ ਐਸੇ ਮਾਹੌਲ ਹੈਗੇ ਨੇ ਜੋ ਦੋਸਤ ਵੀ ਪਤਨੀ ਇੱਕ ਦ ਦੂਜੇ ਨਾਲ ਮਰਡਰ ਕਰਦੇ ਪਏ ਨੇੱਜ ਹੁਣੇ ਯੂਪੀ ਗਾਜ਼ੀਆਬਾਦ ਚ ਹੋਇਆ ਤੁਸੀਂ ਸੁਣਿਆ ਆਏਗਾ
ਅੱਛਾ
ਹਾਂਜੀ ਦੋਸਤ ਦੂਸਰੇ ਦੋਸਤ ਨੂੰ ਲੈ ਕੇ ਉਹਨੂੰ ਫੇਿਰ ਪਤਨੀ ਕਿੱਥੇ ਆਪਣੇ ਉਹ ਨਦੀ ਚ ਰੀਵਰ ਚ ਧੱਕਾ ਦੇ ਦਿੱਤਾ ਸੀ ਤੇ ਇਸ ਕਰਕੇ ਨਾ ਫੇਿਰ ਨਾ ਮਤਲਬ ਕਿ ਨਾ ਮਨ ਨ ਕਰਦਾ ਨਾ ਫਿਰ ਦੋਸਤ ਵੀ ਦੇਖੋ ਇੰਨੇ ਨੀ ਹੈਗੇ ਮੇਰੇ ਹਿਸਾਬ ਨਾਲ ਫੈਮਿਲੀ ਸਭ ਤੋਂ ਜ਼ਰੂਰੀ ਹੈਗੀ ਹੈ ਕਿਉਂ ਜੀ
ਅੱਛਾ ਅੱਛਾ ਨਹੀਂ ਤੁਹਾਡੀ ਗੱਲ ਤਾਂ ਬਿਲਕੁਲ ਸਹੀ ਹੈ ਦੋਸਤ ਵੀ ਜ਼ਰੂਰੀ ਨੇ ਹਰ
ਜੀ ਜੋ ਤੁਹਾਡਾ ਜਨਮਦਨ ਕਿਦੋਂ ਆਉਂਦਾ ਹੈ ਅੱਛਾ ਅੱਛਾ ਫੇਿਰ ਤੁਸੀਂ ਕੀ ਕੀ ਮਤਲਬ ਕਿ ਉਸ ਟਾਈਮ ਕੀ ਕਰੋਗੇ ਮਤਲਬ
ਅਸੀਂ ਤਾਂ ਘ ਬਾਜ਼ਾਰ ਮਤਲਬ ਬਾਹਰ ਡਿਨਰ ਕਰਨ ਚਲੇ ਜਾਂਦੇ ਹਾਂ ਆਪਣੇ ਬੱਚਿਆਂ ਨੂੰ ਲੈ ਜਾਂਦੇ ਹਾਂ ਸਾਰਿਆਂ ਨੂੰ ਲੈ ਜਾਂਦੇ ਹਾਂ ਬਾਹਰੋਂ ਹਾਂ ਦੇਖ ਘੁੰਮ ਕੇ ਆ ਜਾਂਦੇ ਆਾਂ ਬਸ ਜਿਨਾ ਕਰਕੇ ਆ ਜਾਂਦੇ ਆਾਂ ਜਿਹੜੇ ਦੋ ਤਿੰਨ ਹਜ਼ਾਰ ਆਪ ਲੱਗਣੇ ਉਹਦੇ ਲੱਗ ਜਾਂਦੇ ਨਾ ਪੈਸ ਗੱਲ ਪੈਸੇ ਤਾਂ ਲੱਗਦੇ ਹੀ ਇਨੇ ਬੜੇ
ਹਮ ਸਹੀ ਕਹਿੰਦੇ ਮ
ਆਉਂਦਾ ਵਾ ਕਿ ਜਨਮ ਦਿਨ ਆਇਆ ਕੁਛ ਕੀਤਾ ਨੇ ਜਨਮ ਦਿਨ ਆਇਆ ਕੁਛ ਕੀਤਾ ਨੇ ਅੱਜ ਕੱਲ ਦੁਨੀਆਂ ਵੇਖੋ ਵੇਖੋ ਬੜੀੀਆਂ ਨਾ ਇੱਕ ਦੂਜੇ ਦੇ ਰੀਸ ਕਰਦੀ ਆ
ਜੀ ਜੀ ਸਹੀ ਗਿਆਦਰ ਵੀ
ਹਮ ਉਹ ਤੁਸੀਂ ਦੱਸੋ ਤੁਸੀਂ ਕਿੱਥੇ ਗਏਦੇ ਸੀ
ਦੇਖੋ ਮੇਰਾ ਦੇਖੋ ਮੈਂ ਤੋਂ ਇਹੀ ਟੈਸ਼ਨ ਚ ਹੈਗਾ ਵਾ ਕਿ ਮੇ ਦੇਖੋ ਬਰਥਡੇ ਆਉਣ ਵਾਲਾ ਹੈ ਠੀਕ ਹੈ ਜੀ ਤੇ ਫਿਰ ਮੈਂ ਆਪਣੇ ਡੈਡੀ ਕੋਲ ਆਪਣੀ ਫੈਮਲੀ ਕੋਲ ਪੈਸੇ ਪੂਸੇ ਥੋੜਾ ਜੋੜ ਰਿਹਾ ਵਾ ਤੇ ਮੈਂ ਸੋਚਿਆ ਕਿ ਵਧੀਆ ਤੇ ਕੇਕ ਬੁੱਕ ਕਰਾ ਲਾ ਕਿਉਂ ਜੀ
ਹਮ ਠੀਕ ਹੈ ਠੀਕ ਹੈ ਜਾ
ਹਾਂਜੀ ਇੱਕ ਕਿੱਲੋ ਵਾਲਾ ਦੋ ਕਿਲੋ ਵਾਲਾ ਕੇਕ ਕੱਟ ਲਾਂਗੇ ਫਿਰਰ ਉਸ ਤੋਂ ਬਾਅਦ ਫੈਮਲੀ ਦੇ ਨਾਲ ਕਿਤੇ ਚਲੇ ਜਾਵਾਂਗੇ ਬਾਅਦ ਛੋਟੇ ਮੋਟੇ ਰਸ ਕਿਉਂ ਜੀ ਹਮ ਦੇਖੋ ਜੀ ਰੈਸ਼ਟ ਚੋਣ ਤਾਂ ਬੜੇ ਹੈਗੇ ਨੇ ਮਹਿੰਗੇ ਵੀ ਹੈਗੇ ਨੇ ਛੋਟੇ ਮੋਟੇ ਵੀ ਹੈਗੇ ਨੇ ਠੀਕ ਹੈ ਜੀ ਤੇ ਮਤਲਬ ਕਿ ਦੇ ਮਹਿੰਗੇ ਰੈਸਟੋਰੈਂਟ ਤੇ ਵੀ ਬੰਦੇ ਜਾਂਦੇ ਨੇ ਕਿਉਂ ਜੀ ਮੈਂ ਉੱਥੇ ਪੀਜ਼ਾ ਦੇਖੋ ਹਜ਼ਾਰ ਰੁਪਏ ਦਾ ਹੋਏਗਾ ਅਗਰ ਤੁਸੀਂ ਛੋਟੇ ਰੈਸਟੋਰੈਂਟ ਚਲੇ ਜਾਓ ਉੱਥੇ ਪੀਜ਼ਾ ਚਾਰ ਸੌ ਰੁਪਏ ਦਾ ਹੋਏਗਾ ਪਰ ਸਵਾਦ ਤੋਂ ਕੀ ਆਣਾ
ਅੱਛਾ ਹਾਂਜੀ ਹਾਂਜੀ ਸੁਣ ਰਹੀਆਂ ਸੁਣ ਰਆਂ ਬੋਲੋ
ਹਾਂਜੀ ਇਸ ਤੋਂ ਵਧੀਆ ਅਸੀਂ ਐ ਕੰਮ ਨਾ ਕਰ ਲਈਏ ਕਿ ਅਗਰ ਕੁੱਝ ਖਾਣਾ ਪੀਣਾ ਹੋਏ ਤੇ ਅਸੀਂ ਆਪਣੇ ਘਰ ਹੀ ਬਣਾ ਲਈਏ ਕਿਉਂ ਜੀ
ਨਹੀਂ ਕਾਰ ਘੁਰ ਨਹੀਂ ਕਾਰ ਬੜੀ ਖੇਚਰ ਹੋ ਜਾਂਦੀ ਹੈ ਪਹਿਲੇ ਸਮਾਨ ਲਿਆਓ ਨੇ ਪੈਸੇ ਘਰ ਲੱਗ ਜਾਂਣੇ ਨੇ ਪੈਸੇ ਬਾਹਰ ਖਾ ਲੈਂਣੇ ਆਂ
ਹਾਂ ਪਰ ਅੱਛਾ ਚਲੋ ਚਲੋ ਠੀਕ ਹੈ ਤੁਸੀਂ ਇਹ ਗੱਲ ਸਹੀ ਹੈ ਕਿ ਖੇਚਲ ਕੌਣ ਕਰੇ ਇੱਕਦੋਂ ਪੈਸੇ ਦੇ ਕੇ ਬਾਹਰੋਂ ਖਾ ਲੈਂਦੇ ਹਾਂ ਪਰ ਬਾਹਰ ਦਾ ਸਮਾਨ ਅਗਰ ਮਤਲਬ ਕਿ ਤੁਸੀਂ ਚਿਕਨ ਖਾ ਰਹੇ ਹੋ ਸਕਦਾ ਉਹਦੇ ਚ ਕਿਦੋਰ ਦਾ ਮਾਸ ਹੋਆ ਤਾਂ ਕੀ ਕਰੋਗੇ ਫਿਰ
ਨਹੀਂ ਨਹੀਂ ਅਸੀਂ ਗ਼ਲਤ ਹੁੰਦੇ ਮੈਂ ਸੁਣਿਆ ਤਾਂ ਨਹੀਂ ਨਹੀਂ ਮੇਰੇ ਹਸਬੈਂਡ ਅਸੀ ਖਾਂਦੇ ਰਹਿੰਦੇ ਨਾ ਬਾਹਰ ਦਾ ਮਤਲਬ ਸਮਾਨ ਸਮੂਨ ਅਸੀਂ ਖਾਂਦੇ ਹੀ ਉਹਨਾਂ ਕੋਲ ਜੋ ਬੜੇ ਪੁਰਾਣੇ ਹੋ ਚੁੱਕੇ ਅਸੀਂ
ਓਕੇ
ਨਵੇਂ ਬੰਦੇ ਕੋਲ ਚਿਬੜਾ ਕੱਟ ਖਾਂਦੇ ਆ ਜਾ ਕੇ ਕ ਮੇਰੇ ਹਸਬੈਂਡ ਖਾਂਦੇ ਨੇ ਉਹ ਨਵੇਂ ਬੰਦੇ ਕੋ ਨ ਖਾਂਦੇ ਬੜਾ ਘੱਟ ਖਾਂਦੇ ਨੇ ਜਾਣਗੇ ਸਹੀ ਤੇ ਇੱਕ ਦੋ ਰਪ ਵੇਖਣਗੇ ਸਹੀ ਹੈ ਤਾਂ ਖਾਣਗੇ
ਜੀ ਜੀ ਫ ਜੀ ਜੀ ਔਰ ਅਗਾਏ ਜੋ ਟ੍ਰੈਫਿਕ ਚ ਠੇਲੇ ਠੇਲੇ ਲੱਗੇ ਨੇ ਤੁਹਾਨੂੰ ਪਤਾ ਹੀ ਹੋਏਗਾ ਵੱਡੀ ਵੱਡੀ ਕਾਰਾਂ ਜਾਂਦੇ ਨੇ ਟਰੱਕ ਜਾਂਦੇ ਨੇ ਸਾਰੀ ਧੂਲ ਮਿੱਟੀ ਨਾਲਂ ਕੜੀ ਚਾਵਲ ਚ ਹੀ ਪੈ ਰਹੀ ਹੈ ਕਿਉਂ ਜੀ ਹਾਂਜੀ ਜੀ ਜੀ
ਸੁਣਾਓ ਵਧੀਆ
ਹਾਂਜੀ ਬਹੁਤ ਵਧੀਆ ਜੀ ਉਹ ਮੈਂ ਰੋਟੀ ਖਾਂਦਾ ਮ ਹਾਂਜੀ ਮੇਰਾ ਆਪਣਾ ਫੋਨ ਹੈਗਾ
ਅੱਛਾ ਮੈਂ ਤਾਂ ਮਤਾਬ ਲਓਦੇ ਫੋਨ ਚਲਾਉਾਨਦੀ ਹਾ ਮੇਰੇ ਫੋਨ ਤੇ ਚਲਿਆ ਹੀ ਨਹੀਂ ਸੀ
ਓਕੇ
ਮੇਰੇ ਫੋਨ ਚੱਲਿਆ ਹੀ ਨਹੀਂ ਫਿਰ ਮੈਂ ਆਪਣੇ ਫ ਸਾਸੂ ਮਾਂ ਦੇ ਫੋਨ ਚਲਾਇਆ ਫਿਰ ਚੱਲਿਆ ਮੈਂ
ਜੀ ਹਾਂ
ਚਲੋ ਹੋਰ ਚਲੋ ਠੀਕ ਹੈ ਅਸੀਂ ਰੱਖਣੇ ਆ ਠੀਕ ਹੈ ਸਤਿ ਸ੍ਰੀ ਅਕਾਲ ਤੁਸੀਂ ਫ ਕਰ ਦੇਣਾ ਮੈਨੂੰ
ਠੀਕ ਹੈ ਰੋਟੀ ਖਾ ਰਹੇ ਓਕੇ